ਹੈਲੋ?
ਹੈਲੋ ਹਾਂਜੀ। ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ।
ਬਸ ਵਧੀਆ ਤੁਸੀਂ ਸੁਣਾਓ ਠੀਕ ਹੋ।
ਹਾਂਜੀ, ਠੀਕ ਹੈ ਹੋਰ। ਘਰ ਸਭ ਕਿਵੇਂ ਹੈ?
ਹਾਂਜੀ ਸਭ ਠੀਕ ਹੈ। ਹੋਰ ਕੀ ਕਰ ਰਹੇ ਸੀ?
ਬਸ ਕੁੱਛ ਨੀ ਬੈਠਿਆ ਸੀ, ਥੋੜਾ। ਉਹ ਕਰ ਰੀਗ ਕਰ ਦੇਵ ਥੋੜੀ ਬੇਟਾ ਸੁਤਾ।
ਬਸ ਮੈਂ ਵੀ ਇਹੀ ਪੁੱਛ ਰਹੀ ਸੀ ਤੁਹਾਡੇ ਕੋਲ ਮੈਂ ਕਿਹਾ ਅੱਜ ਕਲ ਬਹੁਤ ਹੀ ਨੈਟ ।ਨੈਟ ਦਾ ਸੋਸ਼ਲ ਮੀਡੀਆ ਦਾ ਹੋ ਗਿਆ ਹੈ। ਬਹੁਤ ਹੀ ਮੋਬਾਇਲ ਦੇਖਦੇ ਨੇ ਬ ਬੱਚੇ ਵੀ ਵੱਡੇ ਵੀ ਸਾਰੇ ਹੀ। ਬਸ ਇੱਕ ਚੀਜ਼ ਸ਼ੁਰੂ ਕਰਲੋ। ਫੇਰ ਬੰਦਾ ਕਹੇਗਾ ਕਿ ਹੁਣ ਕਈ ਛੱਡੋ
ਨਹੀਂ ਬਸ ਇੱਥੇ ਚੱਲਦਾ ਰਹਿੰਦਾ ਹਨਾ ਕਰੀ ਜਾਂਦੇ ਆ ਸਭ ਚਿੰਗ ਚੱਲੀ ਜਾਂਦੀ ਹੈ, ਚੱਲੀ ਜਾਂਦੀ ਹੈ, ਪਤਾ ਹੀ ਹੈ ਤੁਹਾਨੂੰ।
ਹਾਂਜੀ, ਇੱਕ ਰੀਲ ਲਗਾਈ ਫਿਰ ਉਹਦੇ ਪ ਫੇਰ ਦੂਜੀ, ਤੀਜੀ ਫਿਰ ਬੰਦਾ ਕਹਿੰਦਾ ਇਹ ਵੀ ਦੇਖਲੋ, ਇਹ ਵੀ ਦੇਖਲੋ ਫੇਰ, ਅੱਗੇ ਵੀ ਦੇਖਲੋ, ਅੱਗੇ ਦੇਖਲੋ ਬਸ। ਪੁੱਛੋ ਨਾ ਬੁਰਾ ਹਾਲ ਹੋਇਆ ਪਿਆ।
ਉਹੀ ਹੈ ਨਾ ਕਿ ਹੁਣ ਛੋਟੇ -ਛੋਟੇ ਬੱਚੇ ਵੀ ਨੀ ਛੱਡਦੇ ਹੈਗੇ ਬੱਚਿਆਂ ਨੂੰ ਵੀ ਚਾਹੀਦਾ
ਪਹਿਲੇ ਵਧੀਆ ਹੁੰਦਾ ਸੀ ਗਾ ਕੋਈ ਮੋਬਾਈਲ ਨੀ ਕੋਈ ਫੋਨ ਨੀ। ਕੋਈ ਕੁਛ ਨੀ ਹੈ, ਆਰਾਮ ਨਾਲ ਸੋਣਾ ਟੈਮ ਤੇ, ਟੈਮ ਸਿਰ ਉੱਠਣਾ, ਆਪਣੀਆਂ ਘਰ ਦੀਆਂ ਜਾਣੀ ਕਿ ਆਪਣੀਆਂ ਘਰੇਲੂ ਗੇਮਾਂ ਖੇਲਣੀਆਂ, ਖੇਡਾਂ ਖੇਲਣੀਆਂ ਬਾਹਰ ਜਾਣਾ ਥੱਕ ਹਾਰ ਜਾਣਾ ਫੇਰ ਸੌ ਜਾਣਾ। ਹਾਂ ਹੁਣ ਤਾਂ ਬਸ ਸਾਰਾ ਦਿਨ ਉਦੋਂ ਟੀਵੀ ਦਾ ਵੀ ਸ਼ੌਕ ਹੁੰਦਾ ਸੀ ਟੀਵੀ ਦੇਖ ਲਈਏ, ਏਹ ਕ੍ਰ ਲਈਏ ਹੁਣ ਤਾਂ ਟੀਵੀ ਨੀ ਕੋਈ ਦੇਖਦਾ।
ਹਾਂਜੀ, ਨਹੀਂ ਹੁਣ ਟੀਵੀ ਕੋਈ ਵੀ ਨੀ ਦੇਖਦਾ, ਸਹੀ ਗੱਲ ਆ ਮੋਬਾਈਲ ਤੇ ਬਿਜ਼ੀ ਰਹਿੰਦੇ ਆ ਬਸ। ਮੋਬਾਈਲ। ਕਰੇਜ਼ ਰਹਿੰਦਾ ਸਭ ਨੂੰ।
ਪੰਜ ਮਿੰਟ ਨੀ ਲੱਗਾਏ ਫੇਰ ਬੰਦਾ ਉੱਠ ਕੇ ਦੇਖ ਲਏਗਾ, ਸਾਡਾ ਕੋਈ ਤਾਂ ਨੀ ਆਇਆ, ਸਾਡਾ ਕੋਈ ਉਹ ਹੋਇਆ ਰਾਤੀ ਸੌਂਦੇ ਬੰਦ ਕੀਤਾ ਫਿਰ ਉੱਠਦੇ ਸਾਰ ਪਹਿਲੇ ਏਹ ਹੁੰਦਾ ਕੋਈ ਮੈਸੇਜ ਤਾਂ ਨਹੀਂ ਆਇਆ ਕੋਈ ਕੁਛ ਤਾਂ ਨਹੀਂ ਆਇਆ। ਜ਼ਿੰਦਗੀ ਬੜੀ ਉਹ ਕਰਦੀ ਹੈ।
ਛੋਟੇ ਛੋਟੇ ਬੱਚਿਆਂ ਨੂੰ ਵੀ ਨਾ ਇਹਨਾ
ਮੋਬਾਈਲ ਤੇ ਕਾਰਟੂਨ ਲਗਾ ਦਿੰਦੀ। ਉਹ ਲਗਾ ਦੋ ਬਸ, ਬੱਚੇ ਕਿਹੜਾ ਛੱਡਦੇ ਨੇ ਪਰ ਫਿਰ ਉਹਨਾਂ ਨਾਲ ਬੋਲੀ ਜਾਣਗੇ, ਆਪ ਜਿਵੇਂ ਜਿਵੇਂ ਉਹ ਬੋਲਣਗੇ ਉਵੇਂ ਉਵੇਂ ਬੋਲੀ ਜਾਣਗੇ ਨਾਲ ਨਾਲ ਉਹੀ ਨਾ ਨਾ
ਹਾਂਜੀ, ਚਲੋ ਸਿੱਖਦੇ ਤਾਂ ਹੈਗੇ ਆਉੱਥੇ। ਹੂੰ ਉਹ ਨਾਲੋ ਵਧੀਆ ਬੱਚੇ ਸਿੱਖਦੇ ਵੀ ਮੇਰਾ ਬੇਟਾ ਹੁਣ ਮਤਲਬ ਬਹੁਤ ਸੋਹਣਾ ਮਤਲਬ ਬਹੁਤ ਸਾਰੇ ਸੈਂਟੈਂਸਸ ਬੋਲਦਾ ਵਧੀਆ।
ਮੈ ਕਈ ਵਾਰ ਨਾ ਕਈ ਨਹੀਂ ਵੀ ਦੇਖਣ ਵਾਲੇ ਬੱਚੇ ਦੇ ਹੁੰਦੇ ਜਾਂ ਬੋਲਣ ਵਾਲੀ ਨਹੀਂ ਵੀ ਸ਼ਬਦ ਹੁੰਦੇ ਉਹ ਵੀ ਸਿੱਖ ਜਾਂਦੇ ਨੇ।
ਕਈ ਅਲਗ ਜੀ ਭਾਸ਼ਾ ਹੁੰਦੀ ਜਾਂ ਕੋਈ ਉਹ ਹੁੰਦਾ ਉਹਨਾਂ ਨੂੰ ਪਤਾ ਤਾਂ ਹੁੰਦਾ ਨੀ ਇਹਦਾ ਮੀਨਿੰਗ ਕੀ ਹੈ? ਉਹ-ਉਹ ਵੀ ਬੋਲਣ ਲੱਗ ਪੈਂਦੇ ਨੇ। ਕਿਸ ਹਾਂਜੀ ਆਪ। ਕਿਸੇ ਸਾਮਣੇ ਇਹ ਬੋਲਣਾ ਨੀ। ਬੋ ਹੈਲੋ
ਹਾਂਜੀ।
ਹਾਂਜੀ- ਹਾਂਜੀ। ਗੱਲਾਂ ਤੋਂ ਬੜਾ ਉਹ ਹੁੰਦਾ ਹੈ ਕਿ ਹਾਏ ਬੱਚੇ ਕਿਵੇਂ ਫਿਰ ਉਹੀ ਗੱਲ ਨਾ ਫੇਿਰ ਉਹ ਬਾਰ-ਬਾਰ ਬੋਲੀ ਜਾਣਗੇ, ਬੋਲੀ ਜਾਣਗੇ ਕਈ ਵਾਰ ਬੰਦੇ ਨੂੰ ਗੁੱਸਾ ਵੀ ਚਡ ਜਾਂਦਾ ਹੈ, ਕੀ ਤੁਸੀਂ ਬਾਰ-ਬਾਰ ਇਹ ਬੋਲੀ ਜਾ ਰਹੇ ਹੋ ਇਹ ਵਰਡ। ਗਾਏ ਸ਼ਬਦ ਕੀ ਚੰਗੇ ੳਹ ਨਾ ਜਾਂ ਕੋਈ ਰੀਲ ਬਾਰ ਬਾਰ ਦੇਖੀ ਜਾਣਗੇਖ ਹਾਂ ਉਹ ਤਾਂ ਹੈ ਨਾ ਫੇਰ ਇੱਕੋ ਹੀ ਰੀਲ ਬਾਰ ਬਾਰ ਦੇਖੀ ਕਰੀ ਜਾਣੀ, ਕਰੀ ਜਾਣੀ ਉਹ ਵੀ ਗੁੱਸਾ ਚੜ੍ਹਦਾ ਹੈ। ਆੲਏਗਾ ਤਾਂ ਫੇਰ ਕਈ ਵਾਰ ਆ ਜਾਂਦਾ ਹੈ ਰੀਲਾਂ ਵਿੱਚ ਦਿਖਾ ਦਿੰਦੇ ਤੁਹਾਨੂੰ ਇਹਂਦੀ ਕਸਮ ਲੱਗੀ ਹੈ ਤੁਹਾਨੂੰ ਫਲਾਣੇ ਦੀ ਕਸਮ ਲੱਗੀ ਇਹਨੂੰ ਲਾਈਕ ਕਰੋ ਸ਼ੇਅਰ ਇਹ ਗੱਲ
ਇਹ ਗੱਲ ਬੜੀ ਗ਼ਲਤ ਆ ਜਾਂਦੀ ਹੈ। ਉਹ ਫੇਿਰ ਬੰਦੇ ਨੂੰ ਨਾ ਵਹਿਮ ਜਿਆ ਹੀ ਆ ਜਾਂਦਾ ਹੈ। ਹੁਣ ਅਸੀਂ ਕੀ ਕਰੀਏ ਹਾਂ?
ਨਹੀਂ- ਨਹੀਂ ਉਹ ਚੱਲੋ ਹੁਣ ਪਤਾ ਆਪਣਾ ਮੈਰੀ ਫੈਰਢ ਨੇ ਕੀਤਾ ਅਸੀ ਤਾਂ ਕਦੇ ਨੀ, ਮੈ ਤਾਂ ਕਦੇ ਨੀ, ਜਿਵੇਂ ਕੁਛ ਦੱਸਦੇ ਨੇ ਵੀ ਇਹਏਦੀ ਕਸਮ ਲੱਗੀ ਕਿਆ ਕਰੋ ਜਾਂ ਫਿਰ ਇੰਨੇ ਬੰਦੇ ਤੇ ਇਹਨੂੰ ਸ਼ੇਅਰ ਕਰੋ, ਅਸੀ ਵੀ ਨੀ ਕਰਦੇ, ਮੈਂ ਤਾਂ ਅੱਗੇ ਸਕਰੋਲ ਕਰ ਦਿੰਦੀ ਆ ਮੈਂ ਬੱਚਿਆਂ ਨੂੰ ਵੀ ਕਹਿੰਦੀ ਆ, ਮੈਂ ਕਿਹਾ?
ਮੈਂ ਤਾਂ ਆਪ ਆਪਣੇ ਬੱਚੇ ਨੂੰ ਇਹੀ ਕਿਹਾ, ਮੈਂ ਕਿਹਾ, ਜਦੋਂ ਇਵੇਂ ਦਾ ਕੁੱਛ ਆਇਆ ਨਾ ਅੱਗੇ ਕਰ ਦੋ। ਦੇਖੋ, ਹਾਂਜੀ। ਛੱਡ, ਦਿਆ ਕਰੋ ਹਾਂ।
ਅਸੀ
ਹਾਂ ਉਹ ਤਾਂ ਹੈ ਹੀ ਏ ਬੱਚੇ ਵੀ ਦੇਖਦੇ ਨੇ, ਹੂੰ ਹਾਏ, ਕੀ ਕਰੇ ਮਗਰ ਬੰਦਾ ਅੱਜਕੱਲ ਪ
ਹਾਂਜੀ- ਹਾਂਜੀ ਛੋਟੇ- ਛੋਟੇ ਬੱਚੇ ਇਨ੍ਹਾਂ ਨੂੰ ਦੇਖੋ ਕਿਵੇਂ ਨਜ਼ਰ ਦੀਆਂ ਐਨਕਾਂ ਲੱਗੀਆਂ ਨੇ, ਫੇਰ ਪਤਾ ਕੀ ਹੈ। ਅੱਖਾਂ ਦੇ ਨੀਚੇ ਕਾਲੇ- ਕਾਲੇ ਸਰਕਲ ਵੀ ਆ ਗ ਨੀਂਦ ਨੀ ਪੂਰੀ ਹੁੰਦੀ ਉਹਨਾਂ ਦੀ ਇਹ ਉਹਏ ਨਾ। ਮੋਬਾਈਲ ਦੇਖ- ਦੇਖ ਕੇ ਫੇਰ ਉਹ ਵੀ ਉਹ ਪਰ ਖਾਣਾ ਤੇ ਉਹ ਵੀ ਉਹ ਨਾ ਉਹਨਾ ਨੂੰ ਕੁਈ ਸਵਾਦ ਪਤਾ ਲੱਗਦਾ, ਨਾ ਕੁੱਛ ਪਤਾ ਲੱਗਦਾ, ਖਾਣ ਦਾ ਮਜਾ ਨਹੀਂ ਆਂਦਾ।
ਹਾਂਜੀ
ਹੋਏ ਨਾ ਕੀ ਕਹਿ ਸਕਦਾ ਬੰਦਾ ਹਜੇ, ਟੀਵੀ ਵਗੈਰਾ ਤਾਂ ਵੀ ਸਹੀ ਏ।
ਟੀ ਵੀ ਤੇ ਠੀਕ ਆ ਚਲੋ, ਦੂਰ ਬੈਠ ਕੇ ਦੇਖ ਹੀ ਰਹੇ ਨੇ ਨਾਲ਼ੇ ਆਈ ਸਾਈਡ ਤੇ ਕੋਈ ਅਸਰ ਨਹੀਂ ਹੁੰਦਾ, ਕਾਫੀ ਦੂਰ ਬੈਠ ਕੇ ਦੇਖਦੇ ਨੇ ਉਹ ਮੋਬਾਇਲ ਸ ਮੈਂ ਵਾਪਸ ਲੈ ਗਈ ਹੁਣੀ ਖੋਲ
ਹਾਂ ਪਹਿਲੇ ਆਪਾਂ ਟੀ ਵੀ ਤੋਂ ਕਹਿੰਦੇ ਹੁੰਦੇ ਸੀ ਟੀ ਵੀ ਨਾਲ ਹੁੰਦਾ, ਮਗਰ ਹੁਣ ਇਹ ਤਾਂ ਬਹੁਤ ਹੀ ਨੇੜੇ ਹੋ ਗਿਆ, ਨਾ ਮੋਬਾਇਲ ਤਾਂ ਬਹੁਤ ਹੀ ਨੇੜੇ ਹੋ ਜਾਂਦਾ ਅੱਖਾਂ ਦੇ, ਉਹ ਇਹ ਨਾ ਬਹੁਤ ਹੀ ਨੇੜੇ ਅੱਖਾਂ ਦੇ ਹੋ ਜਾਂਦਾ ਅੱਖਾਂ ਦੀ ਟੈਨਸ਼ਨ ਰਹਿੰਦੀ ਹੈ, ਕਿ ਬੱਚਿਆਂ ਦੀ ਅੱਖਾਂ ਨਾ ਖ਼ਰਾਬ ਹੋ ਜਾਣਾ ਅੱਜ ਛੋਟੇ ਛੋਟੇ ਬੱਚਿਆਂ ਦੀਆਂ ਅੱਖਾਂ ਦਾ ਹੋ ਜਾਂਦਾ ਕੀ ਕਿਤੇ ਇਹ ਨਾ ਖਰਾਬ ਹੋ ਜਾਣਾ ਫੇਰ ਪਤਾ ਕੀ ਹੈ ਕਹਿੰਦੇ ਮੋਬਾਇਲ 'ਚ ਹਾਨੀਕਾਰਕ ਉਹ ਵੀ ਹੁੰਦੀਆਂ ਨੇ ਰੇਂਜ ਵੀ, ਉਹ ਵੀ ਤੁਹਾਨੂੰ
ਹਾਂ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ, ਸਹੀ ਗੱਲ ਉਹ ਵੀ ਕਿੰਨਾ ਨੁਕਸਾਨ ਦਿੰਦੀਆਂ। ਹਾਂ ਵੈਸੇ ਵੀ ਕਦੇ ਮੋਬਾਈਲ ਆਪਣੇ ਤੋਂ ਦੂਰ ਰੱਖ ਹੋਰ ਚਾਰਜਰ ਲਗਾਉਂਦੇ ਹੋਏ ਵੀ ਇੰਦਾ ਧਿਆਨ ਰੱਖੋ ਚਾਰਜਰਸਤ ਗੱਲ ਨੀ ਕਰਨੀ। ਜਾਂ ਚਾਰਜਰ ਵੀ ਤਾਂ ਅੱਜ ਕੱਲ ਮੋਬਾਇਲ ਕਿੰਨੇ ਗਰਮ ਹੋ ਜਾਂਦੇ ਨੇ ਤੁਸੀਂ ਕੋਈ ਵੀ ਦਿਖਾ ਲੋ। ਯੂਟਿਊਬ ਲਗਾ ਲੋੋ ਤਾਂ ਮੋਬਾਈਲ ਇੰਨਾ ਗਰਮ ਹੋ ਜਾਂਦਾ ਏ।
ਸਹੀ ਗੱਲ ਹੈ ਬਹੁਤ ਗਰਮ ਹੁੰਦਾ ਮਤਲਬ ਕੋਲ ਵੀ ਨੀ ਪਰਸਰ ਕਰ ।
ਨਹੀਂ ਇਹ ਗੱਲ ਹੈ ਕ ਵਾਰ ਤਾਂ ਬਹੁਤ ਹੀ ਤਾਂ ਭਰਨਾ ਪੈਂਦਾ ਮੋਬਾਇਲ
ਹੂੰ, ਘਰ ਨੂੰ ਲੱਗਾਨਾ ਮੁਸ਼ਕਿਲ ਹੋ ਜਾਂਦਾ ਫੇਰ ਐਸੀ ਕੰਡੀਸ਼ਨ ਚ
ਹਾਂ ਉਹੀ ਹੈ ਨਾ ਲਗਾਤਾਰ ਜੇ ਬੰਦਾ ਮੋਬਾਇਲ ਵਰਤਦਾ ਹੋਵੇ ਨਾ, ਬੜਾ ਔਖਾ ਹੋ ਜਾਂਦਾ ਐ, ਇੱਕ ਕਈ ਬੱਚੇ ਗੇਮਾਂ ਖੇਲਦੇ ਨੇ, ਗੇਮਾਂ ਨਾਲ ਮੋਬਾਇਲ ਕਿੰਨਾ ਗਰਮ ਹੋ ਜਾਂਦਾ ਐ। ਜਦੋਂ ਗੇਮ ਖੇਲਦੇ ਨੇ ਬੱਚੇ, ਹੈਲੋ ਹੈਲੋ। ਹੈਲੋ।
ਹਾਂਜੀ, ਹੈਲੋ।
ਹਾਂਜੀ-ਹਾਂਜੀ, ਹਾਂਜੀ-ਹਾਂਜੀ ਆ ਰਹੀ ਐ ਆਵਾਜ਼ ਮੈਨੂੰ ਤੁਹਾਡੀ, ਹੈਲੋ।
ਹੂੰ। ਨਹੀਂ ਫੇਰ ਮਤਲਬ ਐ ਤਾਂ ਫੇਰ ਮੈਂ ਤੇ ਅਪਨੇ ਬੱਚਿਆਂ ਨੂੰ ਦੂਰ ਹੀ ਰੱਖਦੀ ਆਂ ਇਹ ਤੋਂ ਬਾ ਤਾਂ ਜ਼ਿਆਦਾ ਯੂਜ ਹੀ ਨਹੀਂ ਕਰਨ ਦਿੰਦੀ ਹੈਗੀ, ਮੈਂ ਤਾਂ ਗੇਮ ਵਗੈਰਾ ਵਿੱਚ ਲਾਇਆ ਹੋਇਆ, ਬੇਟੇ ਨੂੰ ਗਰਾਊਂਡ ਚ ਭੇਜ ਦੇਨੀ ਆਂ ਬੜੇ ਬੇਟੇ ਨੂੰ, ਛੋਟਾ ਵੀ ਨਾਲ ਹੀ ਚਲਾ ਜਾਂਦਾ ਚਲੋ
ਚ ਤਾਂ ਮੈਂ ਵੀ ਲਗਾਇਆ, ਮੈਂ ਤਾਂ ਫੇਰ ਕਈ ਵਾਰ ਕਹਿ ਦਿੰਨੀ ਆਂ ਹੁਣ ਬਾਹਰ ਜਾ ਕੇ ਖੇਡ ਲੋ। ਫੇਰ ਇਧਰ ਬਾਹਰ ਖੇਲ ਲੋ ਫੇਰ ਇਧਰ ਟੀ ਵੀ ਹੋਇਦਾ ਕੁਛ ਕੁਛ ਹੋਰ ਕਰਲੋ, ਮੈਂ ਤਾਂ ਫੇਰ ਇਹ ਕਹਿ ਦਾਗੀ ਕਿ ਲੈਣਾ ਬਸ ਮੋਬਾਈਲ। ਫੇਰ ਰੱਖਦੋ ਪੰਜ ਦਸ ਮਿੰਟ ਲਿਆ, ਫੇਰ ਰੱਖ ਦੋ ਐਵੇਂ।
ਸਹੀ ਗੱਲ ਐ, ਟਾਈਮ ਲਿਮਿਟ ਹੋਣੀ ਚਾਹੀਦੀ ਹੈ ਬ ਨਾ ਟਾਈਮ ਲਿਮਿਟ ਹੋਨੀ ਚਾਹੀਦੀ ਐ।
ਸਗੈ ਇੰਨੀ ਤੰਗ ਆ ਜਾਂਣੀ ਮੈਂ ਕਹਿ ਦਿੰਦੀ ਕਿ ਤੁਸੀਂ ਸਾਰੇ ਦਿਨ ਚ ਬਸ ਜਿਹੜਾ ਇੱਕ ਟਾਈਮ ਰੱਖਲਓ ਕਿ ਇੰਨੀ ਦੇਰ ਲੈਣਾ ਹੀ ਲੈਣਾ ਇੰਨੀ ਲੈਣਾ ਬਸ ਇਸ ਤੋਂ ਵੱਧ ਨੀ ਐ ਮੋਬਾਈਲ, ਹਾਂ ਇਸ ਨਾਲ ਵਧੀਆ ਬਾਹਰ ਜਾ ਕੇ ਖੇਲ ਲੋ, ਹੋਏ ਬਾਹਰ ਜਾ ਕੇ ਖੇਲੋ ਕੁਛ ਤੁਹਾਡੇ ਸਰੀਰਕ ਤਾਂ ਕਸਰਤ
ਸਹੀ ਗੱਲ ਐ ਹੁਣ ਫੇਰ ਦੇਖੋ ਫਿਜੀਕਲ ਵਰਕ ਪੱਕਾ ਹੁੰਦਾ ਹੀ ਨੀ ਬੱਚਿਆਂ ਦਾ ਸਾਰਾ ਦਿਨ ਫੋਨ ਤੇ ਹੀ ਲੱਗੇ ਰਹਿੰਦੇ ਆ, ਹੈ ਨਾ।
ਹਾਂ, ਪਤਾ ਐਵੇਂ ਦਿਮਾਗ ਨੂੰ ਟੈਨਸ਼ਨ ਦੇਈ ਜਾਣੀ ਚੌਵੀ ਘੰਟੇ, ਫੇਰ ਪੜ੍ਹਾਈ ਚ ਵੀ ਮਨ ਨਹੀਂ ਲੱਗਦਾ ਬੱਚਿਆਂ ਦਾ।
ਨਹੀਂ ਲੱਗਦਾ ਕਿਉਂਕਿ, ਬੱਚੇ ਦੇਖੋ ਹੁਣ ਤਾਂ ਬੱਚੇ ਹੀ ਦਸ ਸੈਕਿੰਡ ਵਾਲੇ ਦਿਮਾਗ ਹੋ ਗਏ ਬੱਚੇ ਦਸ- ਦਸ ਸੈਕਿੰਡ ਦੀ ਰੀਲ ਸਕਰਾਲ ਕਰੀ ਜਾਂਦੇ ਉਹੀ ਦਸ ਸੈਕਿੰਡ ਵਾਲਾ ਦਿ ਮਾਗ ਹੋ ਗਿਆ ਨਾ ਦਸ ਸੈਕਿੰਡ ਬਾਅਦ ਭੁੱਲ ਜਾਂਦੇ ਬੀ ਕੀ ਕੀਤਾ ਸੀ, ਹਮ।
ਜਾਣਗੇ ਉਹਨਾ ਨੂੰ ਇਹ ਤਾਂ ਪਤਾ ਨੀ ਹੁੰਦਾ ਵੀ ਕਲੀਅਰਲੀ ਸਮਝਦੇ ਹੀ ਨਹੀ ਗੇ।
ਹਾਂ ਨਹੀਂ ਉਹਨਾਂ ਨੂੰ ਆਦਤ ਪਾਈ ਹੋਈ ਆ ਨਾ ਬਸ ਉਹਨਾ ਨੇ ਫਟਾਫਟ -ਫਟਾਫਟ ਜਿਵੇਂ ਰੀਲ ਦੇਖ ਰਹੇ ਫਟਾਫਟ ਸਕਰੋਲ ਕਰਦੇ ਵੈਸੇ ਉਹਨਾ ਦਾ ਦਿਮਾਗ ਹੋ ਗਿਆ। ਉਹ ਜ਼ਿਆਦਾ ਟਾਈਮ ਤੱਕ ਰਿਟੇਨ ਨਹੀਂ ਕਰ ਪਾਉਂਦੇ ਕਿ ਉਹਨਾਂ ਦਿਮਾਗ ਨੂੰ ਆਦਤ ਹੋ ਜਾਂਦੀ ਹੈ ਮਤਲਬ ਜਲਦੀ ਜਲਦੀ, ਜਲਦੀ, ਜਲਦੀ ਪਿਕਚਰ ਚੇਂਜ ਹੋਈ ਜਾਵੇ। ਚੇਂਜ ਹੋਈ ਜਾਵੇ ਉਹ ਫਿਰ ਬੱਚਾ ਕੋਂਸਟਰੇਸ਼ਨ ਨਾਲ ਬਹਿ ਕੇ ਪੜ ਥੋੜੀ ਸਕਦਾ, ਬੁੱਕ ਦੇ ਇੱਕ ਫੇਸ ਤੇ ਫਿਰ ਉਹ ਟਾਈਮ ਨੀ ਦੇ ਸਕਦਾ।
ਬੱਚੇ ਨੂੰ ਹੈ ਹੀ ਨਹੀਂ ਤੁਸੀਂ ਪੰਜ ਦਸ ਮਿੰਟ ਬਿਠਾ ਲਉ ਸੀ ਬਸ-ਬਸ ਜੀ ਬਸ- ਬਸ ਅਸੀਂ ਕਰ ਲਿਆ, ਕਰ ਲਿਆ ਮੈਂ ਅੱਗੇ ਕਹਿ ਦਿੰਦੀ ਹਾਂ ਮੈ ਕਿਹਾ ਤੁਸੀਂ ਜਿਹੜਾ ਤੁਹਾਨੂੰ ਯਾਦ ਹੋ ਗਿਆ ਨਾ।
ਹਮ ਜਦੋਂ ਸੁਣੋ ਫਿਰ ਆਉਂਦਾ ਨੀ ਹੁੰਦਾ ਉਹਨਾ ਨੂੰ।
ਫਿਰ ਉਹ ਵੀ ਨਾ ਦਾ ਇਹ ਵੇ ਮੋਬਾਈਲ ਦੇ ਦੋ, ਉਵੇਂ ਹੀ ਇਹਨਾਂ ਦਾ
ਉਹੀ ਇਹਨਾਂ ਵੀ ਫੋਨ ਕਰਕੇ ਉਹਨਾਂ ਨੂੰ ਆਦਤ ਨੀ ਰਹੀ ਹੈਗੀ ਹੁਣ। ਮਤਲਬ ਬੈਠਣ ਦੀ ਨੀ ਆਦਤ
ਆਹ ਬੈਠ ਤਾਂ ਸਕਦੇ ਨੀ ਟਿੱਕ ਕੇ ਬਹਿ ਜਾਣਗੇ ਕਿ ਹਾਂ ਕੇ ਇੱਕ ਕੰਮ ਕਰ ਲਈ ਅਸੀਂ, ਨਾ
ਹਮ ਉਹੀ ਹੈ ਨਾ ਕੋਂਸਟਰੇਸ਼ਨ ਨਹੀਂ ਨਾ ਹੁੰਦੀ ਜਿਆਦਾ ਫੋਨ ਚਲਾ -ਚਲਾ ਕੇ।
ਹਾਂ ਉਹੀ ਨਾ ਸਿਟਿੰਗ ਹੈ ਹੀ ਨੀ ਬੱਚਿਆਂ ਦੀ।
ਹਾਂਜੀ।
ਹਾਂ ਬੜਾ ਔਖਾ ਹੋਇਆ ਪਿਆ, ਪੁੱਛੋ ਨਾ। ਤਾਂ ਉਹ ਇਹ ਨਾ, ਮੈਂ ਤਾਂ ਕਹਿੰਦੀ ਹਾਂ ਆਪਣਾ ਟਾਈਮ ਹੀ ਵਧੀਆ ਸੀਗਾ, ਨਾ ਕੋਈ ਮੋਬਾਈਲ ਸੀ ਤੇ ਨਾ ਕੁਛ ਸੀਗਾ।
ਨਹੀਂ ਫਿਰ ਉਹ ਤਾਂ ਸਾਨੂੰ ਹੀ ਸਮਝਾਣਾ ਪੈਣਾ ਨਾ, ਅਸੀਂ ਬੱਚਿਆਂ ਨੂੰ ਫੋਨ ਤੋਂ ਦੂਰ ਰਖੀਏ, ਅਸੀਂ ਖੁਦ ਨਾ ਵੀ ਜ਼ਿਆਦਾ ਯੂਜ ਕਰੀਏ, ਹੈ ਨਾ।
ਹਾਂਜੀ। ਹਮ, ਚਲੋ ਹੋਰ ਸਭ ਵਧੀਆ? ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰ ਕੇ ਜੀ। ਹਾਂਜੀ, ਜ਼ਰੂਰ ਹਾਂਜੀ, ਜੀ ਓਕੇ ਜੀ ਸਤਿ ਸ਼੍ਰੀ ਅਕਾਲ। ਸਤਿ ਸਰੀ ਅਕਾਲ ਜੀ ਸਤਿ ਸ੍ਰੀ ਅਕਾਲ
ਅੀ